ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ।
ਹੋਰ ਠੀਕ ਹੋ ਜੀ?
ਹਾਂਜੀ, ਵਧੀਆ ਜੀ। ਤੁਸੀਂ ਦੱਸੋ?
ਬਸ ਵਧੀਆ ਜੀ ਵਧੀਆ, ਕਿਰਪਾ ਹੈ ਮਾਲਕ ਦੀ, ਹੋਰ ਸੁਣਾਓ ਜੀ ਕੀ ਕਰ ਰਹੇ ਸੀ?
ਬਸ ਜੀ, ਕੁਛ ਨੀ ਬਸ ਬੈਠੇ ਹੋਏ ਆ, ਸੋਣ ਦੀ ਤਿਆਰੀ ਕਰ ਰਹੇ ਹਾਂ, ਨੀਂਦ ਨ ਆਹੀ। ਤੇ ਸੋਚਿਆ, ਚਲੋ ਥੋੜਾ ਆਪਣਾ ਕੰਮ ਵੀ ਨਿਪਟਾ ਲਈਏ।
ਹਾਂ ਇਹ ਤੇ ਹੈ ਹੀ ਹੈ ਸਹੀ ਗੱਲ ਹੈ, ਬਿਲਕੁਲ -ਬਿਲਕੁਲ ਹੋਰ ਸੁਣਾਓ ਜੀ ਘਰ ਹਾਂਜੀ -ਹਾਂਜੀ, ਡਿਨਰ ਵਗੈਰਾ ਸਭ ਕੁਛ ਹੋ ਗਿਆ ਜੀ ਰੋਟੀ ਵਗੈਰਾ ਸਭ ਖਾ ਲੀ। ਸਾਡੀ ਬਸ ਸੌਣ ਦੀ ਤਿਆਰੀ ਹੈ, ਤੇ ਮੈਂ ਕਿਹਾ ਚਲੋ। ਤੁਹਾਨੂੰ ਯਾਦ ਹੀ ਕਰ ਲਈ ਏ ਅੱਜ। ਬੜੇ ਚਿਰ ਹੋ ਗਿਆ, ਫੋਨ ਨੀ ਕੀਤਾ ਮੈਂ ਤੁਹਾਨੂੰ ਤੁਸੀਂ ਤੇ ਛੋਟੇ ਬੰਦਿਆਂ ਨੂੰ ਯਾਦ ਨੀ ਕਰਨਾ
ਹ ਨਹੀਂ -ਨਹੀਂ ਐਸੀ ਗੱਲ ਨੀ, ਅਸੀਂ ਵੀ ਛੋਟੇ ਹੀ ਹੈਗੇ ਹਾਂ
ਮਾੜੇ, ਅਸੀਂ ਛੋਟੇ ਤੇ ਹੈ ਹੀ ਹਾਂ। ਹ ਹੋਰ। ਬਸ ਕਿਰਪਾ ਮਾਲਕ ਦੀ, ਹੋਰ ਤੁਸੀਂ ਕੀ ਕਰਦੇ ਹੋ
ਬਸ ਹਾਊਸ ਵਾਈਫ ਹੈਗੇ ਆਂ ਜੀ ਹਜੇ ਤੇ
ਅੱਛਾ -ਅੱਛਾ, ਕੁਛ ਦੱਸੋ ਆਪਣੇ ਬਾਰੇ
ਬਸ ਵਧੀਆ -ਵਧੀਆ ਫੈਮਲੀ ਏ, ਦੋ ਬੇਟੇ ਤੇ ਹੈਗੇ ਹੈ। ਹਾਂਜੀ -ਹਾਂਜੀ, ਸਕੂਲ ਵਗੈਰਾ ਜਾਂਦੇ ਹੈਗੇ
ਅੱਛਾ- ਅੱਛਾ।
ਹੋਰ ਬਾਕੀ ਬੱਚੇ
ਬੱਚੇ।
ਬੱਚੇ ਨਹੀਂ- ਨਹੀਂ ਮੈਂ ਪੜ੍ਹ ਚੁੱਕੀ ਹੈਗੀ ਆਂ। ਹਾਂਜੀ ਬੱਚੇ ਪੜ੍ਹਦੇ ਪਏ ਹੁਣ ਤੇ। ਹਾਂਜੀ- ਹਾਂਜੀ, ਨਹੀਂ- ਨਹੀਂ -ਨਹੀਂ, ਅਸੀਂ ਤੇ ਅਸੀਂ ਬਸ ਬੱਚਿਆਂ ਦੀ ਪੜ੍ਹਦੇਆਂ ਹੈਗੀਆਂ ਪੜ੍ਹਾਈਆਂ।
ਹੂ ਠੀਕ ਹੈ, ਠੀਕ। ਇਹ ਤੇ ਹੈ ਹੀ ਏ, ਸਹੀ ਗੱਲ ਹੈ ਫਿਰ
ਜਿਹੜੀ ਚੀਜ਼ਾਂ ਅਸੀਂ ਭੁੱਲ ਗਏ ਹੈਗੇ ਐ, ਬੱਚੀਆਂ ਨੂੰ ਵੇਖ ਕੇ ਫੇਰ ਦੁਬਾਰਾ ਤਰੋ ਤਾਜ਼ਾ ਹੋ ਜਾਂਦਾ ਹੈਗਾ।
ਸਹੀ ਗੱਲ ਹੈ। ਬਹੁਤ ਵਧੀਆ, ਦੇਖੋ ਜੀ ਸਾਡਾ ਨਾ ਪ੍ਰਿੰਟਿੰਗ ਦਾ ਕੰਮ ਹੈਗਾ।
ਅੱਛਾ- ਅੱਛਾ।
ਪ੍ਰਿੰਟਿੰਗ ਅਸੀਂ ਸਿਰਫ ਹਾਂ ਸਿਰਫ ਨੋਟ ਨਹੀਂ ਛਾਪਦੇ।
ਅੱਛਾ- ਅੱਛਾ, ਅਰੇ ਵਾਹ, ਉਹ ਵੀ ਸਿੱਖਣਾ ਚਾਹੀਦਾ ਤੁਹਾਨੂੰ।
ਨਹੀਂ ਜੀ ਉਹ ਨਹੀਂ ਸਿੱਖ ਸਕਦੇ ਨਾ, ਫੇਰ ਅਸੀਂ ਤੇ, ਫੇਰ ਉਹ ਸਲਾਖਾਂ ਦੇ ਪਿੱਛੇ ਹੋਵਾਂਗੇ।
ਤੁਸੀਂ ਮਤਲਬ ਕੁਛ ਵੀ ਉਤਾਰ ਸਕਦੇ ਹੇਗੈ ਹੋ, ਕਿਸੇ ਦੀ ਵੀ ਫੋਟੋ ਉਤਾਰ ਸਕਦੇ ਆ ਹੋ
ਨਹੀਂ ਪੇਟਿੰਗ ਨਹੀਂ ਪ੍ਰਿੰਟੀਗ
ਪ੍ਰਿੰਟਿੰਗ ਸੋਰੀ, ਮੈਨੂੰ ਸਮਝਿਆ ਕਿ ਪੇਟਿੰਗ
ਪੇਟਿੰਗ ਨੀ ਪ੍ਰਿੰਟਿੰਗ, ਜਿਸ ਤਰ੍ਹਾਂ ਜਿਸ ਤਰ੍ਹਾਂ ਉਹ ਫਲੈਕਸ ਬੋਰਡ ਹੋ ਗਏ ਠੀਕ ਹੈ, ਘਰਾਂ ਦੇ ਵਾਲਪੇਪਰ ਪੇਪਰ ਹੋ ਗਏ ਠੀਕ ਹੈ ਜੀ, ਠੀਕ ਦੋ ਸ਼ੋਪ ੳਦੀਆਂ ਬਿਲ ਬੁੱਕਾਂਵਾਂ ਹੋ ਗਈਆਂ ਬਿਲਬੁੱਕ ਠੀਕ ਹੈ, ਸ਼ਾਦੀ ਕਾਰਡ ਹੋ ਗਏ, ਇਹ ਚੀਜ਼ਾਂ ਅਸੀਂ ਛਾਪਦੇ ਹਾਂ।
ਅੱਛਾ-ਅੱਛਾ ਤੇ ਆਪ ਜੀ ਕਿਸ ਸਾਈਡ ਹੁੰਦੇ ਹੈਗੇ ਉਹ
ਅਸੀਂ ਤੇ ਮੋਗਾ ਹੁੰਦੇ ਹਾਂ ਜੀ
ਅੱਛਾ ਮੋਗਾ
ਹਾਂਜੀ-ਹਾਂਜੀ-ਹਾਂਜੀ, ਤੇ ਮਤਲਬ ਠੀਕ ਐ, ਪਰਮਾਤਮਾ ਦੀ ਕਿਰਪਾ ਨਾਲ ਅਪਨੀ ਸ਼ੋਪ ਐ। ਵਧੀਆ ਸ਼ੋਪ ਐ, ਕੰਮ ਕਰੀ ਜਾਨੇ ਆਂ। ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ